ਹੈਲੋ -ਹੈਲੋ ਸਤਿ ਸ਼੍ਰੀ ਅਕਾਲ। ਬਸ ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ ਹੁਣੇ।
ਅਸੀਂ ਵਧੀਆ ਕੁੱਝ ਨਹੀਂ ਲੰਮੇ ਪਏ ਸੀ।
ਅੱਛਾ ਰੋਟੀ ਰੋਟੀ ਖਾਲੀ।
ਹਾਂਜੀ, ਖਾਲੀ।
ਅੱਛਾ, ਕੀ ਬਣਿਆ ਅੱਜ?
ਦਾਲ ਬਣਾਈ ਹੀ, ਤੇ ਨਾਲ ਲੱਛੇ ਲੱਛੇ ਪਰਾਂਠੇ।
ਅੱਛਾ।
ਨਾਲ ਚਾਰ, ਨਾਲ ਪਾਣੀ।
ਅੱਛਾ।
ਹਾਂਜੀ।
ਅੱਛਾ ਅੱਛਾ। ਪਰੋਡਵਾ ਦੀ ਹਅਅ
ਹੈਐ।
ਹਾਂ, ਅੱਛਾ।
ਤੁਹੀ ਕੀ ਖਾਦਾ, ਤੁਹੀ ਕੀ ਬਣਾਇਆ?
ਐ, ਅਸੀਂ ਅਸੀਂ ਚਣਿਆਂ ਦੀ ਦਾਲ ਬਣਾਈ। ਚਣਿਆਂ ਦੀ ਦਾਲ, ਰੋਟੀ, ਚੌਲ ਨਾਲ।
ਝਣਿਆਂ, ਚਣਿਆ ਦੀ ਦਾਲ ਕਿਹੜੀ ਹੁੰਦੀ ਆ?
ਚਨਿਆਂ ਦੀ ਦਾਲ ਨੀ ਹੁੰਦੀ ਐ, ਚਣੇ ਹੁੰਦੇ ਜਿਹੜੇ ਚਣੇ।
ਓਹੋ-ਖਟੀ- ਖਟੀ- ਖਟੀ।
ਹਾਂ- ਹਾਂ- ਹਾਂ, ਮੋਟੀ- ਮੋਟੀ ਦਾਲ ਹੁੰਦੀ ਜਿਹੜੀ ਚਣਿਆ ਦੀ। ਹਾਂ ਹਾਂ ਪੀਲੀ, ਹਾਂ ਉਹ ਵਾਲੀ। ਹਾਂ ਉਹ ਬਣਾਈ, ਲਾਲ ਚੌਲ ਤੇ ਰੋਟੀ। ਹੋਰ ਕੀ ਕਰ ਰਿਹਾ, ਹੁਣ ਡੋਗੀ?
ਡੋਗੀ ਪਤਾ ਨੀ ਕਿੱਥੇ ਆ, ਰੋਹਣ ਲਾਗੇ ਖੇਡਣ ਡਿਆ ਵਾ।
ਭੇਜ ਗਿਆ, ਅੱਛਾ ਅੱਛਾ! ਹੂੰ ਗਈ ਸਕੂਲ
ਆਹ ਭਰਾ ਲਾਗੇ ਖੇਡਣ ਡਿਆਂ।
ਹੂੰ ਸਕੂਲ ਗਈ, ਹੂੰ।
ਨਹੀਂ, ਅੱਜ ਛੁੱਟੀ ਹੀ, ਅੱਜ ਛੁੱਟੀ ਹੀ।
ਅੱਜ ਛੁੱਟੀ ਹੀ, ਅੱਛਾ! ਅੱਜ ਕੀ ਚੀਜ਼ ਦੀ ਛੁੱਟੀ?
ਅਜ ਛੁੱਟੀ ਹੀ, ਸੈਕਿੰਡ ਸੈਚਡੇ। ਪੇਟੀਐਮ ਵੀ ਹੀ ਤੇ ਸੈਕਿੰਡ ਸੈਚਡੇ ਵੀ ਹੀ।
ਅੱਛਾ! ਸੈਟਰਡੇ ਸੰਡੇ ਨੂੰ ਨੀ ਮਿਲਦਾ।
ਨਹੀਂ।
ਹੈਲੋ, ਅੱਛਾ।
ਹੈਲੋ।
ਹਾਂ ਹਾਂ ਹ ਆ ਰਈ ਆਵਾਜ਼ ਆ ਰਈ ਐ।
ਸੈਕਿੰਡ ਸੈਚਡੇ ਛੁੱਟੀ ਹੁੰਦੀ ਐ, ਸੈਕਿੰਡ ਸੈਚਡੇ ਛੁੱਟੀ ਹੁੰਦੀ ਐ, ਸਕੂਲ ਸਕੂਲ ਵਾਲੇ ਮੀਟਿੰਗ ਰੱਖ ਕੇ ਬਹਿ ਜਾਂਦੇ ਆ।
ਅੱਛਾ ਹਾਂ, ਇ ਤਰ੍ਹਾਂ ਹੀ ਤੇ ਹੁੰਦਾ ਵਾ, ਸਾਡਾ ਇੱਥੇ ਵੀ ਇਹੀ ਆ।
ਹੋਰਂ
ਹਾਂ, ਨਹੀਂ ਸਾ ਇਹਨਾਂ ਦਾ ਹਰ ਵਾਰੀ ਤੇ ਨਹੀਂ ਹੁੰਦਾ, ਬਈ ਦੋ ਤਿੰਨ ਮਹੀਨੇਂ ਬਾਅਦ ਕਰਦੇ ਆ ਲੋ ਮੀਟਿੰਗ, ਪੀਟੀਐਮ।
ਨਹੀਂ ਹਾਡੇ ਹਰ ਮਹੀਨੇਂ ਕਰ, ਹਾਡੇ ਹਰ ਮਹੀਨੇ ਕਰ ਦਿੰਦੇ ਐ, ਮਹੀਨੇ ਛੱਡ ਕੇ।
ਅੱਛਾ ਅੱਛਾ ਅੱਛਾ, ਨਹੀਂ ਇਦੇ ਦੋ ਤਿੰਨ ਮਹੀਨੇ ਬਾਅਦ ਹੀ ਹੁੰਦੀ, ਫੇਰ ਕਿਉਂ ਚੁਣੀ ਜਾਣ ਡਾਈ, ਉਹ ਦੱਸਮ ਚੌਕ ਕੇ ਖਾਰੀ। ਪੂਰਾ ਖਾਣਾ ਨੀ ਆ ਦਾਲ ਖਾ ਰਹੀ ਐ, ਲਸਣ ਨਿਕਾਲ ਜਾਣ ਡੀ ਚੁਣ ਚੁਣ ਕੇ ਬਾਹਰ, ਦਾਲ ਤੋਂ।
ਹਾਂ ਮੇਰੇ ਵਾਲਾ ਹਾਲ ਈ ਐ।
ਤੂੰ ਵੀ ਨੀ ਖਾਂਦਾ? ਲਸਣ ਤੇ ਖਾਣਾ ਚਾਹੀਦਾ ਤੇ।
ਮੈਂ ਨਾ ਅਦਰਕ ਨਾ ਲਸਣ।
ਅੱਛਾ ਐ ਵੀ ਕਰਦੀ ਤਰੇ ਅਦਰਕ ਵੀ ਲਸਣ, ਵੀ ਕੱਢੀ ਜਾਊਗੀ ਪਹਿਲਾਂ ਤਾਂ ਪਿਆਜ ਵੀ ਕੱਢਦੇ ਸੀ ਹੁਣ ਪਿਆਜ ਹਟੀ ਆ, ਅਦਰਕ ਲਸਣ ਤੇ ਫੇਿਰ ਵੀ ਫੇਰ ਵੀ ਕੱਢ ਕੇ ਪੂਰਾ ਰੱਖ।
ਅਦਰਰਕ। ਲਸਣ ਜੇ ਤੇ ਹੈਗਾ ਵਾ ਗਾਰਲਿਕ ਬ੍ਰੈਡ ਆ, ਫਿਰ ਤੇ ਖਾ ਲਾਂਗੇ।
ਹਾਂ, ਨਹੀਂ ਤਰਾ ਕੱਟ। ਦਿਆ ਵਾਲਾ ਵੀ ਤਾਂ ਖਾਣਾ ਹੀ ਸੀ ਦਾਲ ਚ ਤਾਂ ਚੰਗਾ ਲੱਗਦਾ, ਹਾਂ ਹਾਂ।
ਨਹੀਂ ਜੇ ਬਰੀਕ ਬਰੀਕ ਹੋਵੇ ਫੇਿਰ ਖਾ ਲੈਣਾ ਇਹਨਾ, ਜੇ ਓਦਾਂ ਹੋਵੇ ਨਾ ਮਤਲਬ। ਮੋਟਾ ਮੋਟਾ ਫੇਰ ਨਹੀ ਖਾਧਾ ਖਾਣਾ, ਹਾਂਜੀ।
ਉਹ ਤੇ ਆ, ਸਾਡੇ ਤਾਂ ਚੋਮੀਨ ਚ ਵੀ ਪਾ ਦਿੰਦੇ। ਆ ਇਹਦੀ ਚਾਚੀ, ਲਿਸਨ ਲਿਸਨ।
ਅੱਛਾ ਨਹੀਂ ਅਦਰਕ ਅਦਰਕ ਤੇ, ਬਿਲਕੁਲ ਨੀ ਖਾ ਵੀ ਲਈਦਾ ਕਿਤੇ ਨਾ ਕਿਤੇ, ਅਦਰਕ ਕਿਤੇ ਖਾਈ ਦਾ ਹੀ ਨਹੀਂ ਨਾ।
ਹੂੰ ਹੂੰ
ਪੂਰਾ ਸਵਾਦ ਮਾਰ ਦਿੰਦਾ ਅਦਰਕ, ਜਦੋਂ ਆ ਜਾਂਦਾ।
ਹੋਰ ਮੰਮੀ ਕੀ ਕਰੀ ਸੋ ਗੇ ਕਿ ਮੰਮੀ?
ਕੁੱਝ ਨੀ ਲਮੇ ਪਏ ਹੋਣੇ ਉਹ ਵੀ ਉੱਧਰ। ਕੁ ਕਹਿ ਨਹੀਂ ਸਕਦੇ ਵੇਖਣਾ ਪੈਣਾ। ਕੁੱਤੇ ਤੇ ਨੀ ਹੋਣੇ ਹਾਲੇ, ਬੱਤੀ ਚਲ ਗਈ ਹੋਣੇ।
ਹੈਂ। ਗਿਆ।
ਜਾਗਣ ਦੀ ਮੰਮੀ।
ਅੱਛਾ।
ਕਰਨੀ ਗੱਲ, ਬੀਬੀ ਠੀਕ ਆ। ਆਾਂ ਵੀ ਕਰਲੋ ਗੱਲ, ਹੈਲੋ।
ਹੂੰ, ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ।
ਹਾਂਜੀ ਵਧੀਆ।
ਸਤਿ ਸ੍ਰੀ ਅਕਾਲ, ਚਲੋ ਵਧੀਆ ਚਾਹੀਦਾ।
ਹ ਮੈਂ ਥੋੜੀ ਲਗਾਈ, ਹਾਂਜੀ ਹਾਂਜੀ ਸਭ ਠੀਕ ਐ।
ਚਲੋ ਠੀਕ।
ਹੋਰ ਕੀ ਕਰ ਰਹੀ, ਅੱਛਾ ਸੋਣ ਦੀ ਤਿਆਰੀ। ਆਏ ਬਸ ਹੁਣੇ ਰੋਟੀ ਖਾ ਕੇ ਹਟੇ, ਹੂੰ। ਅੱਛਾ ਹਾਂਜੀ ਹਾਂਜੀ, ਵੀ ਹੁਣ ਰੋਟੀ ਰੋਟੀ ਖਾ ਕੇ ਤੇ ਹੀ। ਹਾਂਜੀ।
ਹੂੰ।
ਅੱਛਾ।
ਡੋਗੀਆਂ ਨੂੰ ਭੁੱਖ ਲੱਗ ਗਈ ਦੁੱਧ ਬਣਾਉਣ ਡਈ ਇਹਨਾਂ ਦਾ।
ਅੱਛਾ ਤਡ, ਅਡ ਰੱਖਿਆ ਹੋਇਆ ਬਣਾ ਮਤਲਬ ਦੇਣ ਵਾਲਾ।
ਦੁੱਧ ਅੱਡ, ਹਾਂ ਹਾਂ ਉਹ ਨਾ ਦੂਜਾ। ਮੰਮੀ ਇਹਨਾਂ ਦੀ ਠੀਕ ਨਹੀਂ ਸੀ। ਡੋਗੀਆਂ ਦੀ, ਤੇ ਉਹ ਫੇਰ ਭੁੱਖ ਲੱਗੀ। ਇਹਨਾਂ ਨੂੰ ਦੁੱਧ ਨੀ ਉਹਦਾ ਦੇਣਾ, ਹੂੰ ਇਸ ਕਰਕੇ ਉਹ ਡਾਕਟਰ ਕੋਲ ਨੇ ਦਿੱਤਾ। ਤਵਾ ਪਾਊਡਰ, ਉਹ ਆਹਿੰਦੇ ਉਹ ਦਓ ਇਹਨਾਂ ਨੂੰ।
ਅੱਛਾ ਇਹਨਾਂ ਦਾ ਵੀ ਪੂਰਾ ਬੱਚੇ ਵਰਗ ਧਿਆਨ ਰੱਖਣਾ ਪੈਂਦਾ ਨਾ ਇ।
ਡੁਲ ਗਿਆ, ਭੱਜ ਕੇ ਪਈ ਵਿੱਚ ਉਹਦੇ। ਦਵਾ ਦਵ ਜਾ ਕੇ ਤੇ ਡੋਲ ਲਿਆ।
ਅੱਛਾ।
ਥੱਲਿਓ ਪੀਣ ਡਈ ਹੂੰ।
ਸਾਫ਼ ਕਰ ਦੇਣਾ ਹੁਣ ਇਹਨਾਂ ਨੇ, ਸਹ ਹਾਂਜੀ ਠੀਕ ਐ, ਮ
ਠਕ, ਹਾਂ ਪੀ ਜਾਂਦੀ ਥੱਲਿਓ ਪੀਤੀ ਜਾਂਦੀ। ਇੱਕ ਰੋ ਉੱਧਰ ਚਲੇ ਗਿਆ ਬੱ ਚਲ ਛੋਟਾ।
ਅੱਛਾ, ਹਾਂਜੀ।
ਉਫ ਕੇ ਢੰਡਿਆ ਨਾਲ, ਬੈਡ ਤੇ ਬਿਠਾ ਕੇ ਬੈਠਾ ਉਹਨੂੰ। ਲਿਆ ਦੁੱਧ ਪੀਲੂ ਗਾ ਓ ਜਾ ਡੋਲ ਲਿਆਨੇ ਰੋ ਕਾਕੇ, ਹਾਂ ਇੱਕ ਦੇ ਤਾ ਦੋ ਰਹਿ ਗਏ।
ਹਾਂਜੀ, ਅੱਸਾ।
ਹੁਣ ਇਹ ਵੀ ਇਹਨਾਂ ਚੋਂ ਵੀ ਇੱਕ ਬੱਚਾ ਚੱਲ ਜਾਣਾ ਹੁਣ ਬਸ, ਇੱਕ ਰਹਿ ਜੂ, ਉਨ ਕੇ ਘਰ
ਹੂੰ ਹੂੰ, ਅੱਛਾ, ਹਾਂਜੀ।
ਫਿਰ ਇੱਕ ਰੱਖਾਂਗੇ ਆਪਾਂ ਕੋੋਲ।
ਹੂੰ, ਅੱਛਾ। ਬਸ, ਅਸੀਂ ਵੀ ਸਾਡੀ ਵੀ ਉ ਗੱਡੀ ਏ ਸੀ।
ਨਾ ਅੱਜ।
ਅਈ ਚਣਿਆਂ ਦੀ ਦਾਲ, ਤੇ ਰੋਟੀ। ਤੇ ਉਹੀ ਮੈਂ ਉਹਨੂੰ ਕੇਣ ਡੀ, ਲਵਨੋਤ ਓਂ ਓ ਵੱਡੇ ਮੁੰਡੇ ਨੂੰ ਦੱਸਣ ਡਿਹੀ, ਕਹਿੰਦਾ ਕੀ ਬਣਾਇਆ ਕਰਕੇ ਤੇ ਮੈਂ ਕਿਹਾ ਕੀ ਚਣਿਆਂ ਦੀ ਦਾਲ ਤੇ ਕਹਿੰਦਾ ਉਹ ਖੇੜੀ ਹੁੰਦੀ ਆ, ਤੇਰੇ ਕਦੇ ਖੱਟੀ ਜਿਹੀ ਪਿੱਲੀ ਜਿਹੜੀ ਹੁੰਦੀ ਆ। ਮੈਂ ਕਿਹਾ ਹਾਂ ਵਈ, ਤੇ ਮੈਂ ਕਿਹਾ ਹਾਂ ਵਈ ਦੀਵਾਲ਼ੀ ਜਿਹੜੀ ਮੋਟੀ ਜੀ ਹੁੰਦੀ ਆ, ਕਹਿੰਦਾ ਅੱਛਾ ਅੱਛਾ ਸਮਝ ਲੱਗ ਗਈ। ਹਾ ਉਹੀ, ਮੈਂ ਕਿਹਾ ਉਹੀ ਬਣਾਈ ਹੁਣੇ ਦਾਲ ਚੌਲ ਤੇ
ਰੋਟੀ
ਅੱਛਾ ਆਈ ਵੱਡੀ ਬਣ ਛੋ
ਅੱਛਾ। ਹਾਂ ਅਹੀ ਚੋਟੀ ਬਣਾਈ ਹੁਨ, ਦੁਪਹਿਰੇ ਚੌਲਾਂ ਨਾਲ ਤੇ ਉਹ ਪਈ ਸੀ।
ਹਾਂਜੀ, ਹੋਰ ਨਾ ਹੋਰ ਕੀ ਯਾਰ ਭਿੰਡੀ ਵਿੰਡੀ ਉੱਥੋਂ ਬਰਸਾਤ ਦੇ ਟਾਈਮ ਚ ਨਹੀਂ ਖਾਣ ਦਾ ਜੀ ਕਰਦਾ, ਭਿੰਡੀ ਪਰਵਲ, ਉਹ ਜਿਹੜਾ ਪਟਲ ਹੁੰਦੇ ਆ, ਉਹ ਵੀ ਕਿਸ ਤਰ੍ਹਾਂ ਪ ਪੱਕੇ ਜੇ ਟੈਪ ਦੇ ਹੀ, ਉਹ ਵੀ ਲਾਓ ਤੇ ਇੱਕ ਦਿਨ ਚ ਖਰਾਬ ਹੋ ਜਾਂਦੇ ਆ ਸਾਰੀ। ਜੇ ਨਾ ਬਣੇ ਤੇ? ਅੱਜ ਤਾ ਲਾ ਕੇ ਰੱਖੇ ਆ, ਕੱਲ ਤੱਕ ਆਉ, ਹਾਂਜੀ ਸਹੀ ਵੀ ਨੀ।
ਅੱਛਾ
ਹੋਰ ਸੀ ਲਿਆ ਸੂਟ?
ਹੋਰ
ਹਾਂਜੀ, ਮੈਂ ਕਿਹਾ ਸੀ ਲੈ ਸੂਟ, ਅਛਾ ਅੱਛਾ।
ਨਹੀਂ, ਸੀਨ ਵਾਲੇ ਕੁਛ ਜ਼ੀ।
ਅੱਛ ਅੱਛਾ, ਹਾਂਜੀ।
ਅੱਗੇ ਸੋਚਣ ਡਹੀ ਪਈ ਪਈ, ਕਿ ਦਿਨ ਦੋ ਰਹਿ ਗਏ, ਸਵੇਰੇ ਫੇਰ ਕਿਤੇ ਜਾਣਾ ਆ ਦਿਹਾੜੀ ਬੰਨੇ। ਤੇ, ਕੱਪੜੇ ਸੀਣ ਵਾਲੇ ਪੈ, ਦਿਨ ਥੋੜੇ ਰਹਿ ਗਏ ਆ। ਹਾ, ਮੇਲੇ ਚ ਤੇ ਬੀਬੀਆਂ ਨੇ ਮੇਰਾ ਸਿਰ ਖਾ ਜਾਣਾ। ਛੇ ਸੂਟ ਸੀਣੇ ਪੈਣੇ ਮੈਨੂੰ ਤਿੰਨਾਂ ਦਿਨਾਂ ਚੀ। ਹੂੰਹੂੰਹੂੰਹੂੰ, ਰਾਤ ਦਿਨ ਇੱਕ ਕਰਨੀ ਪੈਣੀ ਹੁਣ ਹੋਰ। ਕੀ, ਏ ਤਿੰਨ ਦਿਨ ਚ ਦੋ ਦੋ ਸੂਟ ਸੀਣੇ ਪੈਣੇ ਦਿਹਾੜੀ ਚ।
ਹਾਂਜੀ, ਉਹ ਤੇ ਆ, ਹੂੰ ਥਕਾਵਟ ਹੋਈ ਜਾਂਦੀ ਆ
ਅੱਜ ਵੀ ਚਲੇਗੀ ਨਾ ਮੈਂ, ਅੱਜ ਵੀ ਸਾਰਾ ਦਿਨ।
ਹੂੰ ਹੂੰ
ਸਾਰਾ ਦਿਨ ਪਰ ਅੱਜ ਵੀ ਨੰਗ ਗਿਆ ਮੇਰਾ ਏਦਾਂ ਹੀ ਤੇ ਇੱਕ ਰਾਤੀ ਕਟਿੰਗ ਕੀਤਾ ਈ ਇੱਕ ਰਾਤੀ ਸਲਵਾਰ ਬਣਾਈ ਡਿਜ਼ਾਇਨ ਵਾਲੀ।
ਅਸ਼ਾ
ਉਹਦੇ ਤੇ ਵੀ ਥੋੜ੍ਹਾ ਡਿਜ਼ਾਈਨ ਬਣਾਉਣੇ ਪੈਂਦੇ ਫਿਰ ਓਤੇ ਟਾਈਮ ਲੱਗ ਜਾਂਦਾ। ਹਾਂ, ਲੈਸ ਲਾ ਕੇ ਨਾ ਡਿਜ਼ਾਇਨ ਬਣਦੇ ਪਹੁੰਚਿਆਂ ਤੇ।
ਅੱਛਾ। ਤਾਂ ਉਹਦਾ-ਉਹਦਾ ਐਕਸਟਰਾ ਲੈਂਦੇ ਹੁਣੇ, ਬਣਾਉਣ ਦਾ?
ਜਿਦਾਂ ਲੈਸ ਲੱਗੀ, ਹੈਂ?
ਮੈਂ ਕਿਆ ਉਹਦੇ ਐਕਸਟਰਾ ਚਾਰਜ ਲੈਂਦੇ ਹੋਣੇ ਆ, ਬਣਾਉਣ ਦੇ?
ਉਦੇ, ਹਾਂ।
ਹਾਂਜੀ, ਅੱਛਾ, ਹੂੰ।
ਐਕਸਟਰਾ ਈ ਹਾਂ, ਉਹ ਫੇਰ ਜਿਹਨੇ ਡਿਜ਼ਾਇਨਿੰਗ ਕਰਵਾਉਣੀ ਹੈ, ਉਹਦੇ ਪੈਸੇ ਤੇ ਫੇਰ ਵੱਧ ਉਹ ਲੱਗਣੇ-ਲੱਗਣੇ।
ਲੱਗਣੇ ਈ ਆ ਹੁੰਦੇ, ਉਹ ਤੇ ਆਹ ਸਈ ਹੈ। ਹੂੰ। ਫੇਰ ਵੀ ਚੰਗਾ ਸੀ, ਲੈਂਦੇ ਸਾਡੇ ਕੋਲ ਇੱਕ ਸੀ ਕੇਂਦੇ ਉੱਥੇ, ਖ਼ਰਾਬ ਹੋ ਜਾਂਦੀ।
ਆਦਤ ਹੋਗੀ ਏ ਨਾ? ਆਦਤ ਹੋ ਗਈ, ਕਟਿਗ, ਕਟਿੰਗ ਕੀਤੀ ਏ, ਹੁਣ ਉਹੀ ਸਵੇਰੇ ਵੀ ਕਿਤੇ ਜਾਣਾ ਆ ਤੇ ਸੋ ਕਹਿੰਦੀ ਕਿ ਟੈਮ ਨਾਲ ਉੱਠ ਜਾ।
ਹੂੰ-ਹੂੰ।
ਹਾਂ। ਮੈਂ ਵੀ ਦਵਾਈ ਲੈ ਕੇ ਆਉਣੀ ਆਂ, ਤੇ ਖਾ ਕੇ ਤੇ ਫੇਰ ਈ ਲੱਗਦੀ ਆ ਕੇ।
ਅੱਛਾ।
ਹਾਂ, ਰਾਤੀ ਵੀ ਹੁਣ ਅਹ ਏਦਾਂ ਈ ਸੀ, ਅਹ ਇੱਕ ਸਲਵਾਰ ਬਣਾਈ ਬਸ, ਤੇ ਮੁੜਕੇ ਦ ਦਰਦ ਹੋਣ ਲੱਗ ਗਈ। ਫੇਰ ਮੈਂ ਛੱਡ ਦਿੱਤਾ ਅੱਜ, ਫੇਰ ਮੈਂ ਮੰਗਵਾਈ, ਦਵਾਈ ਮੰਗ ਵਾਈ ਮੈਂ, ਹੂੰ ਫੇਰ ਹੁਣ ਖਾਧੀ, ਉਹਦੇ ਨਾਲ ਥੋੜਾ ਸਹੀ ਲੱਗਣ ਡਿਆ ਹੁਣ, ਮੈਂ ਕਿਹਾ ਸਵੇਰੇ ਥੋੜਾ ਟਾਈਮ ਨਾ ਉੱਠ ਕੇ, ਸੁਵਖਤੇ ਕੰਮ ਕਰ ਲਾਂਗੀ।
ਹੂੰ-ਹੂੰ-ਹੂੰ ਹਾਂਜੀ।
ਚਲੋ ਹਾਂ, ਚਲੋ ਠੀਕ ਆ ਫਿਰ, ਹੈਂ?
ਹਾਂਜੀ-ਹਾਂਜੀ, ਠੀਕ ਹੈ।
ਹੋ ਗਿਆ ਟਾਈਮ?